ਹੈਲੋ, ਹੋਰ ਕੀ ਕਰਦੇ ਪਇਓ?
ਬਸ ਬੈਠੇ ਦੇ ਹਾਂ।
ਹੋਰ ਸ, ਬਸ ਬੈਠੇ।
ਹੂੰ।
ਹੋਰ ਸੁਣਾ।
ਬਸ, ਬਸ। ਅ ਉਹ ਭਰਜਾਈ ਮੇਰੀ ਬਿਮਾਰ ਹੈ ਉਹ ਫੋਨ ਕੀਤਾ ਸੀ ਭਰਜਾਈ ਨੂੰ ਹਾਲ ਚਾਲ ਪੁੱਛਣ ਵਾਸਤੇ।
ਅੱਛਾ, ਕੀ ਹੋਇਆ?
ਮੈਂ ਗਈ ਸੀ ਮੈਂ ਥੋੜੇ ਦਿਨ ਪਹਿਲੇ ਜਗਰਾ
ਅੱਛਾ-ਅੱਛਾ।
ਹਾਂ, ਉਹ ਇੱਥੇ ਦਾਖਲ ਨੇ ਨਾ ਮਲਾਣੇ।
ਅੱਛਾ-ਅੱਛਾ, ਮੈਨੂੰ ਨੀ ਪਤਾ ਸੀ। ਅੱਛਾ, ਕੀ ਹੋਇਆ?
ਬਸ ਓਹੀਓ ਪਹਿਲੇ ਇਹਨਾਂ ਦੇ ਗੋਡੇ ਗੋਡੇ ਦਰਦ ਰਹਿੰਦੇ ਸਨ। ਉਹ ਦਵਾਈ ਦਰਦ ਵਾਲੀ ਗੋਲੀ ਗੋਲੀ ਖਾ ਲੈਂਦੇ ਸਨ। ਉਹ ਪਤਾ ਨੀ ਉਹ ਕਿਡਨੀਆਂ ਤੇ ਅਸਰ ਕਰ ਗੲੀ ਆ ਉਹ। ਹੁਣ ਸਾਰੇ ਨਾ ਮੂੰਹ ਤੇ ਸੋਜਾ ਲੱਤਾਂ ਤੇ ਸੋਜਾ, ਵਾਹਵਾਂ ਤੇ ਸੋਜਸ ਹੈਗੀ ਆ।
ਅੱਛਾ, ਵੱਡੀ ਭਰਜਾਈ ਤੁਹਾਡੇ।
ਹਾਂ, ਫੇਰ ਉਹ ਮਲਾਣੇ ਲੈ ਕੇ ਗਏ, ਉੱਥੇ ਫਿਰ ਦਾਖ਼ਲ ਸੀ।
ਅੱਛਾ।
ਹਾਂ, ਫੇਰ ਮੈਂ ਵੇਖਣ ਗਈ ਸੀ ਜਗਾਦਰੀ।
ਅੱਛਾ-ਅੱਛਾ, ਠੀਕ ਹੈ ਠੀਕ ਹੈ ਹਾਂ ਪਿੱਛੇ ਹੀ ਤੁਸੀਂ ਗਏ ਤੇ ਸੀ ਲੱਗਿਆ ਸੀ ਪਤਾ।
ਹਾਂ।
ਅੱਛਾ-ਅੱਛਾ। ਹਾਂ, ਦੂਰ ਤੇ ਹੈ, ਅੱਛਾ। ਅੱਛਾ ਅੱਛਾ, ਤੇ ਜਗਾ ਜਗਾਧਰੀ ਨੀ ਹੈ ਕੋਈ ਵਧੀਆ ਹੋਸਪਿਟਲ
ਜਗਾਧਰੀ ਹੈ ਦੁਨੀਆਂ ਨੀ ਦਾ ਨੀ ਨਾ ਹੈਗਾ, ਹਾਂ ਉਹੀ, ਉਹੀ ਵੱਡਾ ਸਪੈਸ਼ਲਿਸਟ ਹੋਸਪਿਟਲ ਹੈ, ਹਮ
ਤੁਸੀਂ ਸਪੈਸ਼ਲ ਗਏ ਸੀ ਫਿਰ ਵੇਖਣ
ਹਾਂ ਵੇਖਣ ਗਏ ਸੀ, ਕਦੋਂ ਤਾਂ ਸੁਣਦੇ ਪਏ ਸੀ ਕਿੰਨੀ ਵਾਰ ਤੇ ਆਉਂਦੇ ਹਫ਼ਤਾ ਹਸਪਤਾਲ ਲਾਉਂਦੇ ਨੇ ਘਰ ਆਉਂਦੇ ਨੇ ਦੋ- ਤਿੰਨ ਦਿਨ ਫੇਰ ਹਸਪਤਾਲ ਚਲੇ ਜਾਂਦੇ ਨੇ
ਅੱਛਾ, ਹੁਣ ਠੀਕ ਨੇ
ਨਾ ਹੁਣ ਫਿਰ ਫੋਨ ਮੈਂ ਕੀਤਾ, ਤੇ ਹੁਣ ਫੇਰ ਕਹਿੰਦੇ ਫਿਰ ਮੰ ਮੰਗਲਵਾਰ ਦੇ ਫਿਰ ਲੈ ਕੇ ਗਏ ਨੇ।
ਅੱਛਾ, ਅੱਛਾ ਤੇ ਫਿਰ। ਕੀ ਹੋਇਆ ਕਰਦਾ ਕੀ ਟ੍ਰਰੀਟਮੈਂਟ ਚੱਲਿਆ ਕਰਦਾ ਡਾਇਲੈਸਿਸ ਵਗੈਰਾ ਹੋਇਆ ਕਰਦੀ।
ਹਾਂ ਕਹਿੰਦੇ ਵੀ ਸਨ ਡਾਇਲੈਸਿਸ ਕਰਨੀ ਆ, ਪਤਾ ਨੀ ਅੱਜ ਹੋਈ ਹੈ ਕਿ ਨਹੀਂ। ਅੱਜ ਫੋਨ ਕੀਤਾ ਤੇ ਉਹ ਚੁੱਕਿਆ ਨੀ ਕਿਸੇ ਨੇ, ਤੇ ਮੈਂ ਕਿਹਾ ਚੱਲ ਥੋੜੀ ਦੇਰ ਬਾਅਦ ਫਿਰ ਦੁਬਾਰਾ। ਕਰਾਂਗੀ ਫੋਨ। ਤੇ ਪੁੱਛਾਂਗੀ, ਹ ਚ ਹਾਂ ਬਸ ਇਹ ਚੱਲ। ਠੀਕ ਹੋ ਜਾਣ, ਆਪਣਾ ਹੱਥ ਪੈਰ ਆਪਣੇ, ਆਪਣੇ ਜੋਗੇ ਹੀ ਹੋ ਜਾਣ ਚੱਲ।
ਅੱਛਾ, ਅੱਛਾ ਹਾਂ ਉਹ ਤੇ ਹੈ ਹੋਰ ਕੌਣ ਉਹਨਾਂ ਦੀ ਫੈਮਿਲੀ 'ਚ ਕੌਣ -ਕੌਣ ਹੈ।
ਉਹਨਾਂ ਦੀ ਫੈਮਿਲੀ 'ਚ ਨੂੰਹ ਇੱਕ ਮੁੰਡਾ। ਨੂੰਹ ਵੇ। ਪੋਤਰਾ, ਪੋਤਰੀ ਤੇ ਚਾਰ ਕੁੜੀਆਂ ਨੇ। ਕੁੜੀਆਂ ਚਾਰੋਂ ਵਿਆਹੀ ਦੀਆਂ, ਹਮ ਤਿੰਨ ਬਾਹਰ ਵਿਆਹੀ ਦੀਆਂ ਨੇ। ਤੇ ਇੱਕ ਵਿੱਚੇ ਹੀ ਜਗਾਧਰੀ
ਅੱਛਾ
ਹਮ ਇੱਕ ਜੰਡਿਆਲੇ ਵੀ ਆਏ ਦੀ ਵੱਡੀ ਸਾਰਿਆ ਤੋਂ ਵੱਡੀ ਜੰਡਿਆਲੇ ਉਸ ਤੋਂ ਛੋਟੀ ਜੈਪੁਰ
ਅੱਛਾ
ਹਾਂ, ਫੇਰ ਤੀਜੇ ਨੰਬਰ ਵਾਲੀ ਜਗਾਧਰੀ ਏ ਤੇ ਚੌਥੇ ਨੰਬਰ ਵਾਲੀ ਰਿਵਾੜੀ
ਅੱਛਾ, ਠੀਕ ਹੈ ਠੀਕ ਹੈ
ਹਾਂ ਫੇਰ ਮਾਂ ਬਿਮਾਰ ਫਿਰ, ਹਾਂ ਆਉਂਦੀਆਂ ਰਹਿੰਦੀਆਂ ਨੇ ਵਿੱਚ ਚੱਕਰ ਜਿਆਦਾ ਬਿਮਾਰ ਹੋ ਗਈ ਤੇ ਫਿਰ ਆ ਗਈਆਂ ਸਨ
ਅੱਛਾ
ਕਦੀ ਕੋਈ ਆਉਂਦੀ, ਕਦੀ ਕੋਈ ਆਉਂਦੀ ਫਿਰ ਹਸਪਤਾਲ ਲੋੜ ਤੇ ਪੈਂਦੀ ਨਾ
ਹਮ, ਤੁਸੀਂ ਹੁਣ ਨੀ ਜਾਣਾ, ਦੁਬਾਰਾ ਵੇਖਣ ਜਾਣਾ
ਹਾਂ ਦੇਖਾਂਗੇ, ਅਗਸਤ 'ਚ ਵਿਆਹ ਹੈ ਨਾ ਹਾਂ, ਵਿਆਹ ਤੇ ਨਨਾਣ ਦੀ ਕੁੜੀ ਦਾ ਵਿਆਹ ਏ, ਹਾਂ, ਉੱਥੇ ਜਾਣਾ ਅਸੀਂ ਫੇਰ, ਉੱਧਰ ਵੀ ਵੇਖ ਆਵਾਂਗੇ ਹੋਰ ਕੀ
ਹਾਂ ਠੀਕ ਹੈ ਠੀਕ ਹੈ ਵਧੀਆ ਹੋਰ ਸੁਣਾਓ
ਬਸ, ਹੋਰ
ਵਧੀਆ, ਹੋਰ ਸੁਣਾਓ ਕੀ ਬਣਾਇਆ ਅੱਜ
ਅੱਜ ਅੱਜ, ਗੋਭੀ ਆਲੂ ਬਣਾਏ ਸੀ ਦੁਪਹਿਰੇ, ਹੋਰ ਰਾਤ ਦਾ ਵੇਖੋ ਦਾਲ ਕੋਈ ਧਰ੍ਹਾਂ ਗਏ
ਅੱਛਾ, ਠੀਕ 'ਚ ਠੀਕ ਆ, ਵਧੀਆ, ਵਧੀਆ ਅਸੀਂ ਅਸੀਂ ਵੀ ਗੋਭੀ ਆਲੂ ਬਣਾਏ ਨੇ, ਰਾਤੀ ਵੇਖੋ ਕਿ ਬਣਦਾ ਰਾਤ ਦਾ ਹਜੇ ਕੋਈ ਪ੍ਰੋਗਰਾਮ ਨਹੀਂ
ਹਾਂ ਹੀ ਦੁਪਹਿਰੇ ਬਣਾਓ ਰਾਤ ਦੀ ਪੈ ਜਾਂਦੀ। ਹਮ।
ਬਸ ਹੁਨ ਵੇਖਾਂਗੇ ਹਲੇ ਚਾਹ ਵਗੈਰਾ ਵੀ ਨੀ ਪੀਚ ਚਾਹ ਪਹਿਲੇ ਪੀਵਾਂਗੇ।
ਫਿਰ ਵੇਖਾਂਗੇ ਫੇਰ ਸੋਚਿਆ ਜਿਸ ਸਨਠਡੇ ਆ ਥੋੜਾ ਬਾਹਰ ਘੁੰਮ ਫਿਰ ਆਈਏ ਮਾੜਾ ਮੋਟਾ ਗੇੜਾ ਮਾਰ ਆਈਏ।
ਹਾਂ ਮੈਂ ਹੁਣ ਕੱਪੜੇ ਧੋਤੇ ਨੇ। ਕੱਪੜੇ ਲਾ ਲੂ ਕੇ ਲਿਆਈਆਂ ਦੁਪਹਿਰੇ ਜਾਣ ਨੀ ਹੁੰਦਾ ਧ ਧੁੱਪ ਹੀ ਨੀ ਤੇਜ਼। ਹੁਣ ਸ਼ਾਮ ਪਾਈਏ ਤੇ ਲਾ ਕੇ ਲਿਆਈ ਆ ਕੱਪੜੇ।
ਹਾਂ ਤੁਹਾਡੇ ਓਹ ਨਾ ਪਤਨੀ ਟੋਪ ਨਾਮ ਦੀ ਜਗ੍ਹਾ
ਹਮ
ਕਿਵੇਂ ਜੀ ਹੈ ਕੀ ਚੀਜ਼ ਹੈ ਹਿਲ ਸਟੇਸ਼ਨ ਕਿਵੇਂ
ਆਹੋ ਉਹ ਹਲ ਸਟੇਸ਼ਨ ਹੀ ਹੈ ਮਤਲਬ ਉਹ ਉਚਾਈ ਤੇ ਬਿਨਾਂ ਤੇ ਠੰਡਾ ਹੁੰਦਾ ਮੌਸਮ
ਅੱਛਾ ਅੱਛਾ ਠੀਕ ਹੈ ਠੀਕ ਹੈ ਕੋਈ ਨੀ ਆਗੇ ਚੱਕਰ ਕਰਦੀ ਆਵਾਂਗੇ ਫਿਰ ਚੱਲਾਂਗੇ
ਹਾਂ
ਹਾਂ ਠੀਕ ਹੈ ਠੀਕ
ਉਹ ਨਹੀਂ ਨਹੀਂ ਤਿੰਨ ਘੰਟੇ ਲੱਗਣੇ ਤਿੰਨ ਸਾਢੇ ਤਿੰਨ ਘੰਟੇ ਲੱਗ ਜਾਂਦੇ
ਅੱਛਾ ਤੁਸੀਂ ਜਦੋਂ ਤੁਸੀਂ ਗਏ ਰਿਹਾ ਹੋ ਕਿੰਨੀ ਵਾਰੀ
ਉਹ ਮੈਂ ਬੜੀ ਵਾਰੀ ਗਈਦੀ ਆ ਅਸੀਂ ਜਾਂਦੇ ਰਹਿੰਦੇ ਆ। ਕਦੀ ਸਰਦੀਆਂ ਚ ਇੱਕ ਚੱਕਰ ਲੱਗ ਜਾਂਦਾ ਇੱਕ ਚੱਕਰ ਗਰਮੀਆਂ ਚ ਲਾ ਲੈਂਦੇ ਆ। ਸਰਦੀਆਂ ਚ ਹਾਂ ਇੱਕ ਰਾਤ ਸਰਦੀਆਂ ਚ ਇੱਕ ਘ ਰਾਤ ਰਹਿ ਕੇ ਆਉਂਦੇ ਹਾਂ ਬਰਫ਼ ਬੁਰਫ਼ ਵੇਖਣੇ ਆ ਜਾ ਕੇ ਉੱਥਤੇ ਬਰਫ਼ ਹੁੰਦੀ ਨਾ ਸਰਦੀਆਂ ਚ।
ਅੱਛਾ ਅੱਛਾ ਸਹੀ ਹੈ ਵਧੀਆ ਕੋਈ ਨੀ ਲਾਵਾਂਗੇ ਅਸੀਂ ਵੀ ਚੱਕਰ ਫੇਰ ਜਾਵਾਂ ਕਸ਼ਮੀਰ ਤੁਹਾਡੇ ਤੋਂ ਕਿੰਨੀ ਦੂਰ ਪੈਂਦਾ।
ਕਸ਼ਮੀਰ ਵੀ ਹੈ ਛੇ ਸੱਤ ਘੰਟੇ ਦਾ ਰਸਤਾ ਹੈ।
ਅੱਛਾ ਕਸ਼ਮੀਰ ਦੂਰ ਏ ਅੱਛਾ। ਹੋਰ ਕੀ ਕੀ ਹੈ ਜੰਮੂ ਚ ਦੇਖਣ ਵਾਲਾ?
ਜੰਮੂ ਚ ਬੜਾ ਕੁਛ ਮੰਦਰਿਰ ਮੁੰਦਰ ਨੇ ਜ਼ਿਆਦਾ ਤੇ ਮੰਦਿਰ ਹੀ ਮਸ਼ਹੂਰ ਨੇ। ਜੰਮੂ ਦੇ ਬਾਗੇ ਬਹੁ ਹੋ ਗਿਆ।
ਅੱਛਾ।
ਹੋਰ ਬੜਾ ਕੁਛ ਹੈਗਾ ਹੈ ਵਖਨ ਨੂੰ, ਜਿਆਦਾ ਮੰਦਿਰ ਹੀ ਨੇ। ਇੱਕ ਹੋਰ ਨਵਾਂ ਮੰਦਿਰ ਬਣਿਆ ਇੱਧਰ ਸਿਦੜੇ ਤਰਪਤੀ ਤਿਰੂਪਤੀ ਮੰਦਿਰ ਉਹ ਵੀ ਬੜਾ ਸੋਹਣਾ ਬਣਿਆ ਹਾਂ ਹਮ। ਹਾਂ ਮੰਦਿਰ ਤੇ ਬੜੇ ਵਧੀਆ ਨੇ ਇੱਥੇ।
ਹੋਰ ਸੁਣਾਓ ਲੱ ਸਾਰੇ ਕੰਮ ਕਾਜ।
ਹੋਰ ਕੰਮ ਕੁਮ ਲੱਗੇ ਦੇ ਆ ਹਮ ਘਰ ਉਹ ਇੱਕ ਮੁੰਡਾ ਮੇਰਾ ਵੱਡਾ ਨੂੰਹ ਮੇਰੀ ਪੋਤਰਾ ਹੈ। ਹ ਮੈਂ ਵਾਂ
ਅੱਛਾ ਨੂੰਹ ਕੀ ਕਰਦੀ ਪਇ ਤੁਹਾਡੀ
ਨੂੰਹ ਸੁੱਤੀ ਵੀਈ ਏ ਪੋਤਰਾ ਵੀ ਸੁੱਤਾ ਦਾ।
ਅੱਛਾ ਅੱਛਾ ਠੀਕ ਹੈ ਠੀਕ। ਹੋਰ ਸੁਣਾਓ?
ਬਸ ਚਲੋ ਲਾਣਾ ਚੱਕਰ।
ਨਹੀ ਲਗਾ ਆਵਾਂਗੇ ਹੋਰ, ਹੋਰ ਸੁਣਾਓ ਮੈਂ ਸੁਣਿਆ ਉੱਧਰ ਕੀ ਕਹਿੰਦੇ ਨੇ ਤੁਹਾਡੇ ਉੱਥੇ ਵਿਆਹ ਵੀ ਹੋਇਆ ਕਿਸੇ ਦਾ। ਕੀ ਕਹਿੰਦੇ ਨੇ ਤੁਹਾਡੀ ਭਰਜਾਈ ਲੱਗਦੀ ਏ, ਭੈਣ ਲੱਗਦੀ ਏ, ਕੀ ਲੱਗਦੀ ਹੈ ਜੰਮੂ ਚ। ਪਿੱਛੇ ਜੇ ਮੁੰਡੇ ਦਾ ਵਿਆਹ ਕੀਤਾ ਜਿਨ੍ਹਾਂ ਨੇ।
ਹੂੰ ਉਹ ਮੇਰੀ ਭੈਣ ਲੱਗਦੀ ਏ। ਹਾਂ ਮੇਰੇ, ਮੇਰੇ ਤਾਏ ਦੀ ਕੁੜੀ ਸੀ।
ਅੱਛਾ ਉਹਨਾਂ ਦੀ ਹੈ ਕੋਈ ਕੁੜੀ ਸ਼ੁੜੀ ਮੇਰੇ ਮੈਂ ਆਪਣੇ ਦਿਓਰ ਵਸਤੇ।
ਨਾ-ਨਾ ਉਹਦੀ ਕੁੜੀ ਹੈਗੀ ਸੀ ਤੇ ਉਹ ਵਿਆਹ ਤੀ ਵੱਡੀ ਕੁੜੀ ਸੀ ਪਹਿਲੇ। ਹੂੰ ਉਹ ਵਿਆਹ ਤੀ ਉਹਨੇ ਮੁੰਡਾ ਹੈਗਾ ਸੀ ਮੁੰਡਾ ਵੀ ਵਿਆਹ ਤਾ।
ਹੋਰ ਕੋਈ ਕੁੜੀ ਵੇਖੋ ਕੋਈ ਮਿਲਦੀ ਏ ਤੇ।
ਕੁੜੀਆਂ ਦੀ ਤੇ ਬੜੀ ਮੁਸ਼ਕਿਲ ਹੋਈ ਦੀ ਹੈ ਕੁੜੀਆਂ ਲੱਭਦੀਆਂ ਨੀਆਂ।
ਹਾਂ ਕੁੜੀ ਕੋਈ ਧਿਆਨ ਮਾਰੋ ਦੇਖੋ ਸਾਨੂੰ ਆਪੇ ਨੀ ਲੱਭਦੀ ਵੀ ਅਸੀਂ ਵੀ ਵੇਖ-ਵੇਖ ਕਿ ਹੋਰ ਸੁਣਾਓ ਤੁਸੀਂ ਕਰਤਾ ਰਿਸ਼ਤਾ? ਛੋਟੇ ਮੁੰਡੇ ਦਾ ਤੇ ਕੁੜੀ ਦਾ।
ਹਾਂ।
ਹਮ।
ਹੈਂ ਨਹੀਂ ਸਾਡਾ ਵੀ ਨੀ ਹਜੇ ਹੋਇਆ ਸਾਨੂੰ ਵੀ ਕੁੜੀ ਲੱਭਦੀ ਨੀ ਪਈ ਕੋਈ। ਕੁੜੀ ਲੱਭੇ ਤੇ ਕਰੀਏ ਨਾ।
ਕੁੜੀ ਛੋਟੀ ਹੈਏ ਮੁੰਡਾ ਵੱਡਾ।
ਹਾਂ ਮੁੰਡੇ ਵਾਸਤੇ ਵੀ ਵੇਖਣੀ ਹੈ ਕੁੜੀ, ਕੁੜੀ ਵਾਸਤੇ ਵੀ ਮੁੰਡਾ ਵੇਖਣਾ।
ਅੱਛਾ ਪਹਿਲੇ ਤਾਂ ਮੁੰਡੇ ਦਾ ਹੀ ਕਰੋਗੇ। ਹਾਂ ਕੁੜੀਆਂ ਹੈ ਹੀ ਨਹੀਂ ਅੱਜ ਕੱਲ।
ਹਮ।
ਕੁੜੀਆਂ ਅਸੀ ਆਪੇ ਲੱਭਦੇ ਰਹੇ ਨੇ ਸਾਨੂੰ ਆਪੇ ਨੀ ਲੱਭ
ਹੂੰ ਸਾਰੇ ਪਾਸੇ ਓਹੀਓ ਹੀ ਰੋਲਾ। ਕੁੜੀਆਂ ਲੱਭਦੀਆਂ ਨੇ ਅੱਜ ਕੱਲ ਕੁੜੀਆਂ ਨੇ ਆਪੇ ਪਸੰਦ ਕੀਤੇ ਦੇ ਹੁੰਦੇ ਨੇ।
ਹਾਂ ਉਹ ਤੇ ਹੈ ਅੱਜ ਕੱਲ ਲਵ ਮੈਰਿਜ ਚੱਲੇ ਲਗਦੀ ਏ, ਅਰੇਂਜ ਮੈਰਿਜ ਤੇ ਹੂੰ ਕੋਈ ਇੰਨਾ ਰਿਹਾ ਹੀ ਨਹੀਂ ਟਰੈਂਡ।
ਤਾਂਈ ਤੇ ਕੁੜੀਆਂ ਨੀ ਲੱਭਦੀ ਪਈਆਂ।
ਹਾਂ ਸਹੀ ਏ, ਸਹੀ ਏ ਹੋਰ ਸੁਣਾਓ।
ਬਸ
ਹੋਰ ਕੋਈ ਹੋਰ ਕੋਈ ਗੱਲ ਹੋਰ ਸੁਣਾਓ ਕੋਈ ਨਵੀਂ ਤਾਜ਼ੀ ਇੱਧਰ
ਜੰਮੂ ਵੀ ਕੀ ਨਵੀ ਤਾਜੀ। ਜੰਮੂ ਗਰਮੀ ਬੜੀ ਏ ਹੋਰ ਕੀ ਏ। ਬਾਰਿਸ਼ ਦਾ ਮੌਸਮ ਬਣਦਾ ਰਾਤੀ ਕਣੀਆਂ ਪਈਆਂ ਨੇ। ਤੇ ਫੇਰ ਬੰਦ ਹੋ ਗਈ, ਬਾਰਿਸ਼ ਪਏਗੀ ਤੇ ਥੋੜਾ ਮੌਸਮ ਹੋਏਗਾ ਠੰਡਾ। ਬਾਰਿਸ਼ ਨੂੰ ਪਈ ਨੀ ਕਰਦੀ ਹਾਂ ਬਾਹਰ ਨਿਕਲਣ ਦਾ ਮਨ ਨੀ ਕਰਦਾ ਤੇ।
ਅੱਛਾ ਹਾਂ ਉਹ ਗਰਮੀ ਚ ਕਿੱਥੇ ਜਾਣ ਤੇ ਦਿਲ ਅੱਜ ਕੱਲ ਤੇ
ਹਾਂ ਅੱਜ ਗੁਰਪੁਰਬ ਸੀ ਗਰਮੀ ਕਰਕੇ ਗਏ ਨੀ। ਨਹੀਂ ਤੇ ਗੁਰਪੁਰਬ ਤੇ ਜ਼ਰੂਰ ਜਾਂਨੇ ਆ ਅਸੀ।
ਅੱਜ ਕੱਲ੍ਹ ਤੇ ਬਾਰ ਜਾਣ ਦੀ ਲੋੜ ਹੀ ਨੀ ਪੈਂਦੀ ਸਭ ਕੁਛ ਘਾਰ ਆਉਂਦਾ।
ਉੱਤੋਂ ਗਰਮੀ ਏਨੀ ਏ। ਹਾਂ ਬੱਚਾ ਤੇ ਘਬਰਾ ਜਾਂਦਾ ਗਰਮੀ ਹਾਂ ਵੱਡੇ ਵਸਤੇ ਤੇ ਚੱਲ ਕੁਛ ਨੀ। ਬੱਚੇ ਕਰਕੇ ਜ਼ਿਆਦਾ ਮੁਸ਼ਕਿਲ ਹੁੰਦੀ ਬੱਚੇ ਨੇ ਪਰੇਸ਼ਾਨ ਹੋ ਜਾਣਾ ਏ। ਮਨ ਤੇ ਬੜਾ ਸੀ ਬਈ ਚ ਜਾਈਏ ਅੱਜ।
ਹੈ ਵੀ ਛੋਟਾ ਈ ਏ ਨਾਲੇ ਤੰਗ ਤੇ ਕਰਦਾ ਹੋਣਾ ਬਥੇਰਾ। ਹਨਾ ਹਾਂ ਉਹ ਤੇ ਹੈ ਮੌਸਮ ਸਹੀ
ਕੀ ਪਤਾ ਬਾਰਿਸ਼ ਹੋ ਜਾਏਗੀ, ਮੌਸਮ ਠੰਡਾ ਹੋ ਜਾਏਗਾ ਚਲੇ ਜਾਂਗੇ।
ਹਾਂ ਹਾਂ
ਹਾਂ-ਹਾਂ
ਤੁਹਾਡੇ ਇੱਥੇ ਵੀ ਮੌਸਮ ਤੇ ਐਵੇਂ ਹੀ ਹੈ, ਅਸੀਂ ਵੀ ਨਹੀਂ ਗਏ।
ਅਰੇ, ਸ਼ਹਿਰਾਂ ਇਚ ਵੀ ਗਰਮੀ ਏ
ਸਰਦੀਆਂ ਦੇ ਗੁਰਪੁਰਬ 'ਚ ਜਾਇਆ ਜਾਂਦਾ, ਗਰਮੀਆਂ ਦੇ ਗੁਰਪੁਰਬ ਵਿੱਚ ਨਹੀਂ ਜਾਇਆ ਜਾਂਦਾ ਬੜਾ, ਮ ਸੋਚਣਾ ਪੈਂਦਾ ਜਾਈਏ ਕਿ ਨਾ ਜਾਈਏ। ਸਰਦੀਆਂ ਜ ਤੇ ਜਿੱਥੇ ਮਰਜ਼ੀ ਲੈ ਜਾਓ।
ਹੋਰ ਉੱਥੇ ਵੀ ਬੜੀ ਗਰਮੀ ਹੈ, ਲੰਗਰ ਵਾਲੀ ਜਗ੍ਹਾ ਤੇ ਉਝ ਚਲੋ ਉੱਧਰ ਜਿੱਥੇ ਕੀਰਤਨ ਵਗੈਰਾ ਆਉਂਦਾ, ਉੱਥੇ ਚੱਲ ਪੱਖੇ ਪੁੱਖ
ਹੂੰ ਠੀਕ ਹਾਂ, ਚਲੋ ਠੀਕ ਹੈ ਮੈਂ ਫੇਰ ਕਰਾਂਗੀ ਤੁਹਾਨੂੰ ਠੀਕ ਹੈ, ਮੈਂ ਜ਼ਰਾ ਬਿਜ਼ੀ, ਦੋ ਮਿੰਟ ਮੈਨੂ ਫੋਨ ਆਇਆ।
ਠੀਕ ਏ ਠੀਕ ਏ।